ਸਤਿ ਸ਼੍ਰੀ ਅਕਾਲ ਜੀ।
ਫਿਲਹਾਲ ਹੋਰ ਕਿਵੇਂ ਹੋ?
ਅਸੀਂ ਵਧੀਆ ਜੀ ਤੁਸੀਂ ਸੁਣਾਓ ਠੀਕ ਹੋ? ਤੁਹਾਡੇ ਉੱਥੇ ਲੱਗਦਾ ਥੋੜਾ ਜਿਹਾ ਨੈੱਟਵਰਕ। ਦਾ ਇਸ਼ੂ ਹੋਇਆ ਥੋੜ੍ਹੀ ਜਿਹੀ ਵੋਇਸ ਕਟ ਰਹੀ ਆ।
ਤੇ ਉਹ ਬਾਰਿਸ਼ ਆਈ ਸੀ ਨਾ ਤਾਂ ਕਰਕੇ ਹੁਣ ਠੀਕ ਆ ਰਹੀ ਅਵਾਜ਼।
ਹਾਂਜੀ -ਹਾਂਜੀ, ਹੁਣ ਠੀਕ ਆ ਰਹੀ ਹੋਰ ਠੀਕ ਹੋ ਤੁਸੀਂ?
ਸੁਣਾਓ ਹੋਰ ਕੀ ਬਣਾਇਆ ਦੁਪਹਿਰੇ ਲੰਚ ਚ ਅੱਜ?
ਅੱਜ ਲੰਚ 'ਚ ਬਣਾਇਆ ਸੀ ਮਟਰ ਪਨੀਰ।
ਅੱਛਾ, ਤੁਸੀਂ ਮਟਰ ਪਨੀਰ-ਪਨੀਰ ਬਣਾਇਆ ਸੀ। ਅਸੀਂ ਮਿਕਸ ਵੈਜ ਬਣਾਈ ਸੀ।
ਹਾਂਜੀ-ਹਾਂਜੀ।
ਹਾਂਜੀ, ਨਾਲ ਅਸੀ ਫੁਲਕੇ ਖਾ ਲਏ ਸੀ, ਡੈਡੀ ਜਿਹੜੇ ਮਤਲਬ ਉਹ ਤੰਦੂਰ ਦੇ ਫੁੱਲਕੇ ਲਾਉ ਘਰ ਹੀ ਕੁੱਕਰ ਚ, ਫਿਰ ਮੈਂ ਉਹ ਤੰਦੂਰ ਦੇ ਫੁੱਲਕੇ ਘਰ ਹੀ ਮੈ ਕੁੱਕਰ ਚ ਲਗਾ ਲੈਂਦੀ।
ਚਲੋ ਚੰਗਾ ਕੀਤਾ ਬਹੁਤ ਵਧੀਆ ਕੀਤਾ।
ਹਾਂਜੀ, ਪਹਿਲੇ ਤੁਸੀਂ ਤੰਦੂਰ ਚ ਲਾਂਦੇ ਸੀ ਨਾ ਫੁਲਕੇ ਉਹ ਉਹਨੂੰ ਹਲਕਾ ਹਲ ਗਰਮ ਕਰਕੇ ਹਲਕਾ ਓਇਲ ਲਗਾ ਕੇ ਚਾਰੋਂ ਪਾਸੇ
ਅੱਛਾ, ਕੁੱਕਰ ਨੂੰ, ਉਹਨੂੰ ਪੁੱਠਾ ਮਤਲਬ ਸਿੱਧੇ ਹੀ ਅੰਦਰ
ਹਾਂਜੀ! ਅੰਦਰੋਂ ਅੰਦਰੋਂ ਹਲਕਾ ਲਗਾਣਾ ਜ਼ਿਆਦਾ ਨੀ ਬਸ ਹਲਕਾ ਹਲਕਾ ਲਗਾ ਕੇ ਨਾ। ਫਿਰ ਰੋਟੀਆਂ ਵੇਲ ਕੇ ਹਲਕਾ ਪਾਣੀ ਲਗਾ ਕੇ ਇਤਨਾ ਲਗਾਓ ਪਾਣੀ ਕਿ ਰੋਟੀ ਚ ਹੀ ਪਕ ਜਾਏ। ਹਾਂਜੀ! ਤੇ ਰੋਟੀ ਛਿਕਾ ਦੋ ਫਿਰ। ਪੰਜ ਮਿੰਟ ਬਾਅਦ ਨਾ ਰੋਟੀ ਮਤਲਬ ਹਲਕਕੇ ਹਲਕੀ ਰੋਟੀ ਉਤਾਰੋ ਉਹ ਆਪੇ। ਹਾਂ ਜੀ ਮਤਲਬ ਰੋਟੀ ਸੇਕੇ ਜੇਗੀ ਤੇ ਆਪੇ ਫਿਲਹਾਲ ਉਹ ਤੇ ਬਸ ਫਿਰ ਉਹ ਇੱਕ ਸਾਈਡ ਉਹ ਸਿੱਕ ਜਾਏਗੀ ਤੇ ਇੱਕ ਸਾਈਡ ਤਾਂ ਗੈਸ ਤੇ ਸੇਕ ਲਓ।
ਹਾਂਜੀ! ਅੱਛਾ ਅੱਛਾ ਠੀਕ ਆ।
ਦੂਰ ਤੇ ਆਉਂਦਾ ਆ।
ਹਾਂਜੀ।
ਹ ਤੰਦੂੂਰ ਤੇ ਬਨਗੀ ਤੰਦੂਰ ਤੇ। ਆਉਂਦਾ ਤੁਸੀਂ ਬਣਾਉਂਦੇ ਆ। ਉਹ ਸਵਾਦ ਕਿਧਰੇ ਨੀ ਆਉਂਦਾ ਜਿੱਥੇ ਮਰਜ਼ੀ ਤੁਂ ਟਰਾਏ ਕਰ ਲੋ ਕੂਕਰ ਚ ਚੜਾਈ।
ਤਾਂ ਸਵਾਦ ਆਏਗਾ, ਉਹ ਤਾਂ ਫਿਰ ਗੱਲ ਵੱਖਰੀ ਆ ਨਾ।
ਹਾਂਜੀ! ਹੁਣ ਲੋਕ ਮ ਲੋੂਰ ਲਾਉਦੇ ਹੀੁੰ ਮਤਲਬ ਲੋਕੀ ਤੰਦੂਰ ਲਾਉਂਦੇ ਸੀ। ਹੁਣ ਤੰਦੂਰ ਹੈ।
ਪਿੰਡਾਂ ਚ ਪਿੰਡਾਂ ਚ ਲਾਉਂਦੇ ਨੇ। ਪਿੰਡਾਂ ਚ ਤਾਂ ਹੈਗੀਆਂ ਨੇ। ਕਈ ਜਗ੍ਹਾ, ਪਰ ਇਹੀ ਹੈ ਕਿ ਉਹ ਸੋਚਦੇ ਨੇ ਦੋ ਪਰਿਵਾਰ ਆ ਦੋ। ਪਰਿਵਾਰ ਚ ਕੀ ਲਾਈਏ ਹਾਂ ਕੋਈ ਘਰ ਪਰਾਹੁਣੇ ਆ ਜਾਣ ਫੇਰ ਤਾਂ ਉਹ ਤੰਦੂਰ ਲਾ ਲਈਦਾ ਹੈ।
ਹਾਂਜੀ ਹਾਂਜੀ!
ਪਰੋੜੇ ਆ ਣ ਤੋਂ ਫਿਰ ਉਹਨਾਂ ਨੂੰ ਪਤਾ ਇੰਨੇ ਸਾਰੇ ਫੈਮਲੀ ਆ ਤੰਦੂਰ ਤੇ ਝੱਟ ਰੋਟੀ ਬਣਜੂਗੀ। ਇਹ ਤੇ ਬੜਾ ਟਾਈਮ ਲੱਗਣਾ ਰੋਟੀ ਬਣਾਉਣ 'ਚ।
ਹਾਂਜੀ! ਉਹ ਤਾਂ ਹੈ ਪਰ ਲੱਗਦੀ ਵੀ ਬੜੀ ਸਵਾਦ ਹੈ ਤੰਦੂਰ ਦੀ ਰੋਟੀ ਬੇਸਣ ਵਾਲੀ ਆਲੂ। ਗਲੀ ਲਾਓ ਨਾ ਬੜੀ।
ਜੇ ਮੱਖਣ ਉੱਤੇ ਤੇ ਉੱਤੇ ਮੱਖਣ ਜੇ ਘਿਓ ਲਾ ਲਈਏ ਨਾ ਹੋਰ
ਹੋਰ ਸਵਾਦ ਬਣ ਜਾਂਦੀਆਂ। ਤੰਦੂਰ ਚ ਸਵਾਦ ਹੀ ਵੱਖਰਾ ਆਉਦਾ ਮੈਂ ਤੇ ਆਪਣੀ ਲਾਈਫ ਚ ਤੰਦੂਰ ਦੀ ਰੋਟੀ ਦੋ ਵਾਰੀ ਖਾਧੀ ਤੰਦੂਰ ਚ ਲਾ ਕੇ। ਇੱਕ ਮੇਰੀ ਨਾਨੀ ਨੇ ਬਣਾਈ ਸੀਗੀ। ਉਹਨਾਂ ਦੇ ਘਰ ਤੰਦੂਰ ਸੀ ਹਾਂਜੀ! ਇੱਕ ਮੇਰੀ ਮਾਮੀ ਨੇ ਉਸ ਤੋਂ ਬਾਅਦ ਤਾਂ ਮੈਂ ਤੰਦੂਰ ਦੀ ਰੋਟੀ ਖਾਧੀ ਆ ਪਰ ਕੂਕਰ ਕੜਾਈ ਵਾਲੀ ਖਾਧੀ ਹੈ।
ਹਾਂਜੀ ਹਾਂਜੀ ਵਧੀਆ ਵਧੀਆ ਹੋਰ ਤੇ ਫਿਰ ਫੇਰ ਤੁਸੀਂ ਬਣਾਈ ਤੰਦੂਰ ਦੀ ਰੋਟੀ।
ਫੇਿਰ ਮੈਂ ਕੱਕ ਕੁੂੱਕਰ ਚ ਬਣਾਈ, ਕੁੱਛ ਕੜਾਹੀ ਚ ਬਣਾਈ। ਦੋਨਾਂ ਪਾ ਦੋਨਾਂ ਗੈਸ ਤੇ ਰੱਖੀ ਇੱਕ ਕੂਕਰ ਚ ਇੱਕ ਤੇ ਫਟਾ ਫਟ ਲਏਗੀ ਮ ਹੁਣ ਖਾਓ ਜਿੰਨੇ ਜਿੰਨੇ ਖਾਣੀ ਆ।
ਸਹੀ ਗੱਲ ਆ ਸਹੀ ਗੱਲ ਹੈ।
ਸਾਡਾ ਨਾ ਆਟਾ ਵੀ ਬੜਾ ਵਾਈਟ ਆ ਤੁਹਾਡੇ ਉੱਧਰ ਵੀ ਆਟਾ ਵਾਈਟ ਹੈਗਾ ਆ।
ਆਟਾ, ਤੇ ਉਹ ਅਹ ਨਹੀਂ ਸਾਡਾ ਤੇ ਇੱਥੇ ਕਣਕ ਚੰਗੀ ਹੈ।
ਮਤਲਬ ਚਿੱਟਾ ਆਟਾ ਬੜਾ ਆਉਂਦਾ ਆ, ਮਤਲਬ ਅਸੀਂ ਅਰ ਪੈਕੇਟ ਵੀ ਲਾਇਆ ਦਸ ਕਿੱਲੋ ਦਾ ਆਟੇ ਦਾ ਲਈਏ ਤਾਂ ਵੀ ਇਨਾ ਚਿੱਟਾ ਆਟਾ ਹੁੰਦਾ, ਜਿਵੇਂ ਮਤਲਬ ਮੈਦਾ ਜਿਹਾ ਹੁੰਦਾ ਆ, ਇਤਨਾ ਮਤਲਬ ਸੋਫਟ ਇਤਨਾ ਚਿੱਟਾ ਕੁਛ ਕਹਿਣ। ਦੀ ਖਾਦ ਨ
'ਚ ਮੀਲ ਦਾ ਆਟਾ ਮਿਕਸ ਹੁੰਦਾ।
ਕਿਧਇ
ਉਹ 'ਚ ਮੇਲ ਦਾ ਆਟਾ ਮਿਕਸ ਹੁੰਦਾ ਮੇਲ ਦਾ। ਤੇ ਉਹਨੂੰ ਨਾ ਪਤਾ ਕੀ, ਹੈ ਅਹ ਜਿਵੇਂ। ਜਿਵੇਂ ਕਣਕ ਰਾਸ਼ਨ ਤੋਂ ਕਣਕ- ਕੁਣਕ ਮਿਲਦੀ ਉਹਦਾ ਆਟਾ ਵੀ ਸਹੀ ਹੁੰਦਾ।
ਉਹ ਆਟਾ ਪੀਲਾ ਹੁੰਦਾ ਹੈ। ਹਾਂਜੀ ਉਹ ਆਟਾ ਸਹੀ ਹੁੰਦਾ। ਸਾਡੇ ਤੇ ਕਣਕ ਨਹੀਂ ਮਿਲਦੀ, ਸਾਡੇ ਤੇ ਨਾ ਆਟਾ ਪਿਸਿਆ ਪਿਸਾਇਆ ਮਿਲਦਾ।
ਅੱਛਾ -ਅੱਛਾ -ਅੱਛਾ। ਅਤੇ ਇੱਥੇ ਪਿਸਾ ਪਸਾਇਆ ਮਿਲਦਾ ਉਹ ਸਹੀ ਨਹੀਂ ਆ ਉਹ ਵੀ ਮਿਕਸ ਆਉਂਦਾ। ਹ
ਪੀਹ ਜਾਂਦਾ ਉਹ ਆਟਾ ਪੀਲਾ ਹੁੰਦਾ ਹੈ। ਜਦੋਂ ਅਸੀਂ ਮਲਦੇ ਹ ਨਾ ਉਹ ਆਟਾ ਨੋਰਮਲ ਹੁੰਦਾ। ਪਰ ਅਸੀਂ ਨਾ ਬਾਜ਼ਾਰ ਉਹ ਆਟਾ ਕੱਟੇ ਦਾ ਉਹ ਇਨਾ ਚਿੱਟਾ ਆਟਾ ਹੁੰਦਾ। ਬਹੁਤ ਚਿੱਟਾ ਆਟਾ ਹੁੰਦਾ ਹੈ ਉਹ। ਮਨੂੰ ਲੱਗਦਾ ਮੈਦਾ ਮੈਂ ਕਈ ਵਾਰੀ ਮੈ ਐਦਾ ਨਹੀਂ ਲੈਕੇ ਆਇਆ ਡੈਡੀ ਕਹਿੰਦੇ ਨਹੀਂ ਮੈਦਾ ਨੀ ਦੇਖ ਰੇਐਪਰ ਤੇ ਲਿਖਿਆ ਦਾ ਆਟਾ
ਨਹੀਂ ਹੈ ਤੇ ਆਟਾ ਹੁੰਦਾ ਪਰ ਉਹਦੇ 'ਚ ਨਾ ਮੀਲ ਮਿਕਸ ਹੁੰਦਾ।
ਬਣ ਹੀਨੀ ਰਹੇ
ਉਹਨੂੰ ਆਖੋਗੇ ਨਾ ਮੀਲ ਦਾ ਆਟਾ ਨੀ ਚਾਹੀਦਾ ਸਾਨੂੰ ਤੇ ਉਹ ਫੇਿਰ ਉਹ ਨਹੀਂੀ ਦੇਣਗੇ ਉਹ ਚੱਜ ਦਾ ਫਿਰ ਉਹ ਸਹੀ ਦੇਣਗੇ ਥੋੜਾ। ਹਾਂਜੀ ਹਾਂਜੀ ਤਾਂ ਕਰਕੇ ਹੁੰਦਾ ਹੋਏਗਾ ਏਦਾਂ ਅਰੇ ਅੱਜ ਕੱਲ੍ਹ ਤੇ ਹਰ ਚੀਜ਼ ਚ ਮਿਲਾਵਟ ਆ ਤੁਹਾਨੂੰ ਪਤਾ ਹੀ ਆ ਫੇਰ
ਹਾਂਜੀ।
ਤਨ ਪਤਾ ਹੈ ਕਿ ਕੀ ਹਰ ਚੀਜ ਚ ਮਿਲਾਵਟ ਹੈ ਉਹਹੀ ਗੱਲ ਹੈ ਫਿਰ, ਕੀ ਬੰਦਾ ਕੀ ਲਏ ਅਤੇ ਕੀ ਨਾ ਲਏ।
ਹੋਰ ਆਪ ਸ਼ੋਪਿੰਗ ਔਨਲਾਈਨ ਕਰਦੇ ਹੋ ਪਰ ਔਫਲਾਈਨ।
ਮੈਂ ਤੇ ਜ਼ਿਆਦਾਤਰ ਔਨਲਾਈਨ ਕਰਨੀ ਆ ਔਫਲਾਈਨ ਬਹੁਤ ਘੱਟ ਬਹੁਤ ਜ਼ਿਆਦਾ ਘੱਟ।
ਕਪੜੇ ਅਛੇ ਆਉਂਦੇ।
ਔਨਲਾਈਨ ਮੈਂ ਔਨਲਾਈਨ ਮੈਂ ਕੱਪੜੇ ' ਤੇ ਨਹੀਂ ਮੰਗਵਾਉਂਦੀ। ਔਫਲਾਈਨ ਮੈਂ ਜਿਵੇਂ ਕੱਪੜੇ ਮੈਂ ਔਫਲਾਈਨ ਲੈਂਦੀ ਹਾਂ। ਅਤੇ ਜਿਹੜੇ ਬਾਕੀ ਕਿ ਜੋ ਚੀਜ਼ਾਂ ਹੁੰਦੀਆਂ ਨੇ ਜਿਵੇਂ ਕਿ ਕੁਛ ਮੰਗਵਾਉਣਾ ਹੋਵੇ ਜਿੱਦਾਂ ਕਿ ਮੈਂ ਫੇਸ ਦੇ ਪ੍ਰੋਡਕਟ ਵਾਸਤੇ ਹੈ ਨਾ। ਉਹਦੇ ਵਾਸਤੇ ਜਾਂ ਸੀਿਰਮ ਮੰਗਵਾਉਣਾ ਹੋਵੇ। ਜਾਂ ਫਿਰ ਕੁਛ ਇੱਦਾਂ ਦਾ ਕੁਛ ਸਮਾਨ ਮੰਗਵਾਉਣਾ ਲਿਪਸਟਿਕ ਮੰਗਵਾਉਣੀ ਆ। ਹ ਤੇ ਫਿਰ ਮੈਂ ਔਨਲਾਈਨ ਹੀ ਬੈਸਟ ਨਹੀਂ ਤਾਂ ਅਗਰ ਮੈਂ ਕਿਥੇ ਸੂਟ ਵਗੈਰਾ ਲੈਣਾ ਹੋਣ ਕਿਉਂਕਿ ਮੈਂ ਕਈ ਵਾਰੀ ਨਾ ਸੂਟ ਲੈਂਦੀ ਹਾਂ ਆਪਣੇ ਹਿਸਾਬ ਨਾਲ ਉਹਨੂੰ ਸਟਿੱਚ ਕਰਵਾਨੇ ਹਾਂ। ਜਿਹੜੇ ਰੈਡੀਮੈਂਟ ਹੁੰਦੇ ਨੇ ਨਾ ਉਹਨਾਂ ਦੀ ਸਿਲਾਈਆਂ ਵੀ ਕੱਚੀਆਂ ਹੁੰਦੀਆਂ ਨੇ। ਉਹ ਥੋੜੇ ਅਲੱਗ ਹਿਸਾਬ ਦੇ ਸਟਿਚ ਹੁੰਦੇ ਨੇ। ਫਿਰ ਉਹਨਾਂ ਨੂੰ ਵੱਖਰਾ ਫਿਟ ਟਿੰਗ ਕਰਵਾਓ। ਅਤੇ ਜਦ ਤੱਕ ਮੈਂ ਆਪਣੇ ਹਿਸਾਬ ਨਾਲ ਗਲਾ ਨਾ ਬਿਠਾਵਾਂ ਜਦ ਤੱਕ ਫਿਟਿੰਗ ਨਾ ਬਿਠਾਵਾਂ ਨਾ ਮੈਨੂੰ ਉਹ ਸੂਟ ਤਾਂ ਫਿਰ ਉਹ ਨਹੀਂ ਆਉਂਦਾ। ਹਾਂ ਠੀਕ ਆ। ਰੈਡੀਮੇਡ ਅੱਜ ਕੱਲ ਹਾਂਜੀ
ਅਪ ਸਾਈ ਕਰ ਲੈਂਦੇ ਉਹ ਵੀ ਅੱਛਾ ਵਧੀਆ ਗੱਲ ਆ ਫਿਰ ਤਾ।
ਹਾਂਜੀ ਤੇ ਉਹ ਫਿਰ ਪਤਾ ਕੀ ਆ ਰੈਡੀਮੇਟ ਉੰਝ ਲਈਦਾ ਇੱਦਾਂ ਨਹੀਂ ਹੈ ਨਹੀਂ ਲਈ ਦੇ। ਫੈਂਸੀ ਸੂਟ ਲਈ ਦੇ ਹੁੰਦੇ ਨੇ। ਉਹ ਵੀ ਬਾਹਰੋਂ ਲੈ ਆਂਨੇ ਆ ਵੇਖ ਚਾਖ ਕੇ ਕਿਉਂਕਿ ਜੇ ਤੇ ਵਿਆਹ ਸ਼ਾਦੀ ਨਿਕਲੀ ਏ ਤੇ ਫਿਰ ਔਨਲਾਈਨ ਮੰਗਾਈਏ। ਫਿਰ ਉਹ ਵਾਪਿਸ ਕਰਾਂਦਾ ਹੁੰਦਾ ਜੇਕਰ ਪ੍ਰੋਡਕਟ ਸਹੀ ਨਹੀਂ ਆਇਆ, ਸੂਟ ਸਹੀ ਨਹੀਂ ਆਏਗਾ ਤੇ ਰਿਟਰਨ ਕਰਾਨਾ ਉਹ 'ਚ ਫਿਰ ਇੱਕ ਹਫਤਾ ਲੈ ਲੈਂਦੇ ਨੇ ਔਰ ਵਿਆਹ ਸ਼ਾਦੀ 'ਚ ਤੁਹਾਨੂੰ ਪਤਾ ਇੱਕ ਹਫ਼ਤੇ ਦਾ ਇੰਨਾ ਟਾਈਮ ਨੀ ਹੁੰਦਾ।
ਨਹੀਂ-ਨਹੀਂ ਬਿਲਕੁਲ-ਬਿਲਕੁਲ ਸਹੀ ਗੱਲ ਆ।
ਹਾਂ। ਅਹਾ ਉਹਦਾ ਬੱਕਰ ਇੱਧਰ ਘਰ ਪਾਉਣ ਵਾਸਤੇ ਜਾਂ ਇੱਧਰ ਉੱਧਰ ਮਾਰਕੀਟ ਪਾਅਣ ਵਾਸ ਕੋਟਸੂਟ ਵਗੈਰਾ ਲੈਣਾ ਹੋਵੇ। ਉਹ ਅਸੀਂ ਓਨਲਾਈਨ ਖਰੀਦ ਸਕਦਨੇ ਹਾਂ।
ਹਾਂਜੀ ਹਾਂਜੀ। ਮੈਂ ਵੀ ਨਾ ਐਕਚੁਲੀ ਇੱਕ ਨਾ ਇੰਸਟਾਗ੍ਰਾਮ ਤੇ ਐਪ ਆਈ ਸੀਗੀ ਇੰਸਟਾਗ੍ਰਾਮ ਤੇ ਨਾ ਮੈਂ ਇੱਕ ਦੋ ਕੁੜਤੀ ਦੇਖਿਆ ਸੀ। ਬੜੀ ਸੋਹਣੀਆਂ ਸੀ। ਪਾਰਟੀ ਵੀਅਰ ਸੀ। ਤੇ ਮੈਂ ਕਿਹਾ ਚਲੌ ਇਹਦੇ ਮਤਲਬ ਲੋਕਾਂ ਨੇ ਲਾਈਕ ਵੀ ਕਿਤੇ ਕੀਤੇ ਨੇ ਮੈਂ ਮੰਗਾ ਕਰ ਦੇਖਣੀ ਆ ਮੈਂ ਮੰਗਵਾਏ ਸੇਮ ਉਹੀ ਮੈਨੂੰ ਨਾ ਕੀਤਾ ਔਡਰ ਤੇ ਉਹਨਾਂ ਨੇ ਬੋਲਿਆ ਤੁਹਾਨੂੰ ਪਹਿਲਾਂ ਨਾ ਪੇਟੀਐਮ ਕਰੋ ਪੇਮੈਂਟ ਉਸ ਤੋਂ ਬਾਅਦ ਤੁਹਾਡਾ ਡਿਲੀਵਰੀ ਕਰਾਂਗੇ ਸੁੱਟ ਦੀ ਮੈਂ ਕਿਹਾ ਠੀਕ ਹੈ ਦੋ ਕੁੁਰਤੀਯਾਂ ਆਈਯਾਂ ਦੋ ਹਜ਼ਾਰ ਦੀ ਪੁੱਛ ਰੀ ਸੀ ਇਸ ਤਰ੍ਹਾਂ ਹੀ ਉਹ ਮੈਂ ਪੇਟੀਐਮ ਕਰਤਾ ਉਸ ਤੋਂ ਬਾਅਦ ਜਦੋਂ ਕੁੜਤੀਆਂ ਆਈਆਂ ਨਾ ਇਤਨੀ ਗੰਦੀਆਂ ਕੁੜਤੀਆ ਤੇ ਮਤਲਬ ਪੋਚਾ ਵੀ ਬਹੁਤ ਅੱਛਾ ਹੁੰਦਾ ਹੈ ਸਾਡੇ ਘਰ ਦਾ ਜੇ ਉਹ ਕੁੁਰਤੀਆਂ ਸੀ। ਰਿਟਰਨ ਦਾ ਔਪਸ਼ਨ ਨਹੀਂ ਸੀ ਨਹੀਂ ਤੇ ਰਿਟਰਨ ਦਾ ਔਪਸ਼ਨ ਹੀ ਨਹੀਂ ਸੀ।
ਫੇਰ
ਮੈਂਨੂੰ ਉਸ ਤੋਂ ਬਾਅਦ ਮੈਂ ਇੰਸਟਾਗ੍ਰਾਮ ਤੋਂ ਚੀਜ਼ ਮੰਗਵਾਉਣੀ ਬੰਦ ਕਰ ਤੇ ਮੈਂ ਕਿਹਾ ਮੇਰੇ ਦੋ ਹਜ਼ਾਰ ਵੀ ਗਏ।
ਵਗੈਰਾ ਤੋਂ ਇਹਨਾਂ ਤੋਂ ਤੂੰ ਮੰਗਵਾਉਣਾ ਨਹੀਂ ਚਾਹੀਦਾ। ਕਿਉਂਕਿ ਉਹ ਨਾ ਪਤਾ ਕੀ ਹੈ ਏਦਾਂ ਦਾ ਐਪ ਤੋਂ ਮੰਗਵਾਓ ਜੋ ਟਰੱਸਟੇਬਲ ਹੋਵੇ।
ਜੀ ਬਿਲਕੁਲ ਆਪਾ ਵਰਤਮਾਨ ਏਸ਼ੀਆ ਤੋ ਦੇਖਦੇ ਹਾਂ ਆਪ, ਹਾਂਜੀ।
ਸਾਨੂੰ ਸਮਾਨ ਨਹੀਂ ਪਸੰਦ ਤੋਂ ਸਾਨੂੰ ਪਤਾ ਤਾਂ ਹੈ ਨਾ ਅਸੀਂ ਕਿਹੜੇ ਐਪ ਤੋਂ ਮੰਗਵਾਇਆ ਉੱਥੇ ਅਸੀਂ ਰਿਟਰਨ ਕਰ ਦੇਈਏ਼।
ਹਾਂਜੀ, ਉਸ ਤੋਂ ਬਾਅਦ ਤਾਂ ਨੀ ਮੰਗਵਾਇਆ ਕਹਿੰਦੀ ਅਰੇ ਦੀਦੀ ਮੀਸੋ ਤੇ ਕੁੜਤੀ ਮਿਲਦੀ ਮੈਂ ਕਿਹਾ ਮੰਗਵਾ ਨਾ ਲਈ। ਮੇਰੀਆਂ ਹੇਜੇ ਤੱਕ ਪਈਆਂ ਈ ਆ ਤੂੰ ਵੇਖ ਲਈ। ਦੁਬਾਰਾ ਮੰਗਵਾਏਂਗੀ ਨੀ।
ਨਾ-ਨਾ ਸਹੀ ਗੱਲ ਆ ਇੱਕ ਵਾਰੀ ਕੀ ਹੋਇਆ ਐਵੇਂ ਹੀ ਨਾ ਜਿਵੇਂ ਉਹਨਾਂ ਨੂੰ ਕੇਹ ਤਾ ਸੀ, ਮੇਰੇ ਨਾ ਸਿਸਟਰ ਨੂੰ ਐਵੇਂ ਹੀ ਕਾਲ ਆਇਆ ਕਿ ਤੁਹਾਨੂੰ ਨਾ ਇੱਕ ਗੋਲਡ ਦੀ ਚੈਨ, ਤੇ ਤੁਹਾਨੂੰ ਦੋ ਸੂਟ ਭੇਜਣੇ ਨੇ। ਤੁਸੀਂ ਨਾ ਇਸ ਅਕਾਊਂਟ ਤੇ ਨਾ ਐਨੇ ਪੇ ਕਰਦੋ ਤੁਹਾਨੂੰ ਨਾ ਹਾਂ ਘਰ ਡਿਲੀਵਰੀ ਹੋਜੇਗੀ। ਤੇ ਉਹ ਕੋਈ ਉਹ ਸੱਚੀ-ਮੁੱਚੀ ਹੁਣ ਉਹਨਾਂ ਦਾ ਉਹਨਾਂ ਦਾ ਉਹ ਥੋੜ੍ਹਾ ਪੜ੍ਹੇ-ਲਿਖੇ ਨਹੀਂ ਏਨਾ। ਉਹਨਾਂ ਨੂੰ ਲੱਗਿਆ ਕਿ ਯਾਰ ਮੇਰੀ ਲੋੌਟਰੀ ਨਿਕਲੀ ਮੈਨੂੰ ਮਤਲਬ ਮਤਲਬ ਕੀ ਡਰੋ ਆਇਆ। ਤੇ ਮੇਰਾ ਨਿਕਲੂਗਾ ਤੇ ਅਸੀਂ ਉਹਨਾਂ ਨੇ ਕੀ ਕੀਤਾ ਉਹ ਨਾ ਪੇਸ ਪੇ ਕਰਨ ਵੀ ਜਾ ਰਹੇ ਸੀ ਉਸ ਅਕਾਊਂਟ 'ਚ ਨੰਬਰ, ਮੈਂ ਕਿਹਾ ਕੀ ਹੋਏ ਕਹਿੰਦੇ ਏਦਾ-ਏਦਾ ਕਰ ਤੇ ਪਹਿਲਾ ਮੈਂ ਕਿਹਾ ਇਹ ਤੇ ਫਰੋਡ ਆ। ਮੈਂ ਕਿਹਾ ਪਹਿਲੀ ਗੱਲ ਜੇ ਅਗਰ ਤੁਹਾਡਾ ਕੋਈ ਏਦਾਂ ਦਾ ਨਿਕਲਿਆ ਸੀ ਜੇ ਜਿੱਥੇ ਤੈਨੂੰ ਸੋਨੇ ਦੀ ਐਡੀ ਮਹਿੰਗੀ ਚੈਨ ਤੇ ਤੂਹਾਨੂੰ ਦੋ ਸੂਟ ਦੇ ਦੋ ਉੱਥੇ ਉਹਨਾਂ ਕੋਲ ਕਰਾਇਆ ਨਹੀਂ ਸੀ ਭੇਜਣ।
ਹਾਂ
ਤੁਸੀਂ ਆਪ ਦਿਮਾਗ ਲਾਓ ਉਹਨਾਂ ਕੋਲ ਤੁਸੀਂ ਤੁਹਾਡੇ ਕੋਲੋਂ ਪੰਜ ਹਜ਼ਾਰ ਮੰਗ ਰਿਹਾ ਸੀ ਤੁਸੀਂ ਕਿਹਾ ਮੇਰੇ ਕੋਲ ਤਾਂ ਇੰਨੇ ਹੈ ਵੀ ਨਹੀ ਹੈਗੇ। ਤੇ ਉਹ ਦੋ ਹਜ਼ਾਰ 'ਚ ਵੀ ਮੰਨ ਗਿਆ ਤੁਹਾਡੇ ਕੋਲੋਂ ਐਵੇਂ ਹੁੰਦਾ ਮੈਂ ਕਿਹਾ ਪਹਿਲੇ ਦੱਸੋ।
ਆ ਕਦੀ ਨਾ
ਤਿੰਨ ਹਜ਼ਾਰ 'ਚ ਕੇਂਦੇ ਕਿ ਤੁਸੀਂ ਹਾਂ ਚਲੋ ਤਿੰਨ ਹਜ਼ਾਰ ਪਾ ਦੋ, ਮੈਂ ਕਯਾ ਕੇ ਤੁਸੀਂ ਤੇ ਆਪ ਹੀ ਮੁਰ ਖਾਂ ਵਾਂਗੂ ਚਲੇ ਹੋ ਤਿੰਨ ਹਜ਼ਾਰ ਪਾਣ, ਇਹ ਤਾਂ ਫਰੋਡ ਦਾ ਕੰਮ ਏ। ਤਿੰਨ ਹਜ਼ਾਰ ਵੀ ਜਾਣਗੇ ਨਾ ਸਮਾਨ ਆਏਗਾ ਨਾ
ਹਾਂਜੀ, ਸੇਮ ਮੇਰੇ ਪਾਪਾ ਵਾਲਾ ਹਾਲ ਏ। ਮੇਰੇ ਪਾਪਾ ਵੀ ਇਤਨੇ ਪੜ੍ਹੇ ਵੀ ਨੀ ਹੁ ਮੇਰੇ ਪਾਪਾ ਨੂੰ ਵੀ ਕਿਸੇ ਦਾ ਮੈਸੇਜ ਆਇਆ ਕਿ ਤੁਸੀਂ ਨਾ ਅ ਇੱਕ ਤੁਹਾਡੀ ਲੌਟਰੀ ਲੱਗੀ ਤੁਸੀਂ ਪੰਜਾਹ ਜਣੇ ਇੱਕ ਲੱਖ ਰੁਪਏ ਜੀਤ ਗਏ ਔ। ਤੁਸੀਂ ਨਾ ਮੈਨੂੰ ਆਪਣਾ ਬੈਂਕ ਅਕਾਊਟ ਨੰਬਰ ਦੇ ਦੋ ਤੇ ਮੈਨੂੰ ਆਪਣਾ ਅਧਾਰ ਕਾਰਡ ਸੈਂਡ ਕਰ ਦੋ। ਤੇ ਪਾਪਾ ਰਾਤੀ ਈਤਨੇ ਖੁਸ਼ ਲੋੌਟਰੀ ਲੱਗੀ ਏ। ਮੈਨੂੰ ਅਕਾਊਂਟ ਨੰਬਰ ਸੈਂਡ ਕਰਨਾ ਏ ਆ। ਮੇਰੇ ਪਾਪਾ ਕਰਨ ਨੂੰ ਵੀ ਤਿਆਰ ਹੋ ਗਏ ਫਟਾਫਟ ਕਿ ਮੈਂ ਹਜੇ ਹੀ ਕਰਨਾ, ਮੈਂ ਹਜੇ ਹੀ ਕਰਨਾ, ਮੈਂ ਹਜੇ ਨੀ ਘਰ ਨਾ ਮੇਰੇ ਚਾਚਾ ਜੀ ਹੈ ਨਾ ਇੱਕ ਫਰਿੰਡ ਵਕੀਲ ਸੀ, ਤੇ ਮੈਨੂੰ ਉਹ ਇੱਕਦਮ ਉਹਨਾ ਚੇਤਾ ਤਾਂ ਆ ਗਿਆ ਮੈਂ ਕਿਹਾ ਇੱਕ ਦਿਨ ਇੱਕ ਰੁਕੋ ਮੈਂ ਸੋਨੂੰ ਚਾਚੂ ਨੂੰ ਪੁੱਛਣੀ ਆ ਫ਼ਿਰ ਅਸੀਂ ਕਰਦੇ ਆ। ਤੇ ਅਸੀਂ ਸੋਨੂੰ ਚਾਚੂ ਨੂ ਕਾ ਫੋਨ ਲਗਾਇਆ। ਔ ਕਹਿੰਦੇ ਕੋਈ ਨੀ ਮੈਂ ਆਂਦਾ ਘਰ ਪੰਜ ਮਿੰਟ ਰੁਕੋ ਮੈਨੂੰ ਘਰ ਆਨ ਦੋ ਫਿਰ ਉਹ ਘਰ ਆਏ। ਤੇ ਫੇਰ ਉਹਨਾ ਨੇ ਦੇਖਿਆ ਬੋਲਿਆ ਫਰੋਡ ਐ ਤੁਹਾਡੇ ਕੋਲ ਅਕਾਊਂਟ ਨੰਬਰ ਲਏਗਾ, ਆਧਾਰ ਨੰਬਰ ਲਏਗਾ ਤੁਹਾਡੇ ਕਿਵੇਂ ਜਿਹੜਾ ਅਕਾਊਂਟ ਖਾਲੀ ਕਰ ਦੇਗਾ, ਤੁਸੀਂ ਕਰ ਕੀ ਰਹੇ ਹੋ ਤੁਸੀਂ ਸਮਝਦਾਰ ਨੀ ਉਹ ਤੁਹਾਨੂੰ ਕਿਉਂ ਦੇ ਲੋਟਰੀ ਤੂਸੀਂ ਕਦੀ ਲੋਟਰੀ ਫੋਮ ਭਰਿਆ। ਫਿਰ ਉਸ ਨੰਬਰ ਤੇ ਮੇਰੇ ਚਾ ਚੂ ਨੇ ਫੋਨ ਕੀਤਾ ਤੇ ਉਹ ਨੇ ਫੋਨ ਚੁੱਕਿਆ ਵੀ ਕਿ ਉਹਨਾਂ ਨੂੰ ਲੱਗ ਗਿਆ ਕਿ ਹਾਂ ਇਹ ਦੇ ਰਹੇ ਨੇ। ਤੇ ਉਹਦੇ ਕੋਲ ਪਹੁੰਚਿਆ ਉਹਨਾਂ ਨੇ ਕਿਹਾ ਮੈਂ ਏਦਾ ਦਾ ਵਕੀਲ ਬੋਲ ਰਿਹਾ। ਇਹ ਤੂੰ ਲੋਟਰੀ-ਲੂਟਰੀ ਨਾ ਬੰਦ ਕਰ ਦੇਣੀ ਤੇ ਮੈਂ ਤੈਨੂੰ ਉੱਥੇ ਹੀ ਆ ਕੇ ਤੇਰਾ ਨੰਬਰ ਦੱਸੋ ਤੈਨੂੰ ਉੱਥੇ ਹੀ ਫੜਵਾਵਾਂਗਾ। ਤੇ ਉਸ ਤੋਂ ਬਾਅਦ ਫਿਰ ਉਹਦੇ ਨੰਬਰ ਤੇ ਸਾਡੇ ਕੋਲ ਕਾਲ ਨੀ ਆਈ।
ਸਹੀ ਗੱਲ ਆ। ਏਦਾਂ ਈ ਏ ਅੱਜ ਕੱਲ੍ਹ ਫਰੋਡ ਵੀ ਬੜਾ ਚੱਲ ਰਿਹਾ, ਔਨਲਾਈਨ 'ਚ ਵੀ ਹਰ ਚੀਜ਼ 'ਚ ਨਾ ਫਰੋਡ ਬਹੁਤ ਚੱਲਦਾ ਪਿਆ। ਪਤਾ ਕੀ ਏ, ਅੱਜ ਕੱਲ ਤੇ ਮਾਹੌਲ ਹੀ ਨਹੀਂ ਰਿਹਾ ਨਾ ਤਾਂਹੀ ਕਰਕੇ ਨਾ ਟਰਸਟੇਬਲ ਜੋ ਹੁੰਦੇ ਨੇ ਨਾ ਐਪ ਐਮਾਜ਼ੋਨ, ਮੀਸ਼ੋ ਮੈਨੂੰ ਤੇ ਆਪ ਮੀਸ਼ੋ ਤੋਂ ਜਦੋਂ ਔਥੋਂ ਐਮਾਜੋਨ ਤੋਂ ਸਮਾਨ ਦੇਣ ਆਏ ਸੀ ਨਾ, ਔ ਕੇਂਦੇ ਮੈਮ ਤੁਸੀਂ ਨਾ ਇਹ ਜਿਹੜੇ ਇੰਸਟਾ ਵਗੈਰਾ ਤੋਂ ਕਿਸੇ ਤੋਂ ਔਡਰ ਨਾ ਲਿਆ ਕਰਿਓ, ਇਹ ਜਿਹੜੇ ਹੈ ਨਾ ਐਮਾਜ਼ੋਨ, ਮੀਸ਼ੋ ਇਹਨਾਂ ਤੋਂ ਲਿਆ ਕਰੋ।
ਹਾਂਜੀ ਹਾਂਜੀ।
ਤੁਡੇ ਨਾਲ ਗੱਲ ਕਰਕੇ ਮੈਨੂੰ ਬਹੁਤ ਚੰਗਾ ਲੱਗਾ। ਠੀਕ ਏ ਹਾਂਜੀ ਥੈਂਕ ਯੂ ਥੈਂਕ ਯੂ, ਓਕੇ ਓਕੇ, ਸੱਸ ਸ਼੍ਰੀ ਅਕਾਲ।